ਹੈਲੋ।
ਸਸ਼ੀ ਕਾਲ ਜੀ।
ਸਤਿ ਸ੍ਰੀ ਅਕਾਲ ਜੀ। ਸਸ਼ੀ ਕਾਲ ਨੀ ਹੂੰਦਾ, ਮੈਡ,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
ਜੀ। ਆਹੋ, ਆਪ ਜੀ ਨੂੰ ਸਮਝਿਆ ਕਿ ਇਹ, ਸਤਿ ਸ਼੍ਰੀ ਅਕਾਲ, ਕੀ ਹੈ ਜੀ?
ਸਤਿ ਸ਼੍ਰੀ ਅਕਾਲ।
ਤੋੜ ਕੇ ਦੇਖਲੋ ਸਾਭਿਆਂ ਹੋਏਗਾ।
ਸਤ ਸ਼੍ਰੀ ਅਕਾਲ।
ਸੱਤ ਦਾ ਮਤਲਬ ਜੀ?
ਸੱਤ ਦਾ ਮਤਲਬ 'ਸੱਚਾ'।
ਸ਼੍ਰੀ
ਸ਼੍ਰੀ ਦਾ ਮਤਲਬ ਹੋ ਗਿਆ ਗੁਰ
ਆਦਰ ਸਨਮਾਨ ਜੀ, ਆਦਰ ਸਨਮਾਨ।
ਜਿਵੇਂ ਕਿ ਸ਼੍ਰੀਮਾਨ ਜੀ ਹਨਾ, ਸ਼੍ਰੀਮਤੀ ਜੀ।
ਜੀ, ਤੇ ਅਕਾਲ! ਕਾਲ ਦਾ ਜੇ ਦੱਸ ਦੋ ਨਾ ਥੋਡੂ ਕੀ ਨਾਮ ਓਦਾ। ਮੂੰਹ ਮੰਗਿਆ ਇਨਾਮ।
ਅਕਾਲ ਦਾ ਮਤਲਬ ਫਤਿਹ।
ਨਹੀਂ, ਜੇ ਅਕਾਲ ਦਾ ਪੱਕਾ ਪ੍ਰੋਮਿਸ ਮੁਹ ਮੰਗਯਾ ਇਨਾਮ ਦਊਂਗਾ ਜੇ ਅਕਾਲ ਦਾ ਮਤਲਬ ਦੱਸ ਦਿੱਤਾ।
ਅਕਾਲ ਦਾ ਮਤਲਬ
ਤੋੜ ਕੇ ਦੇਖਲੋ ਇਹਨੂੰ ਵੀ।
ਅ -ਕਾਲ। ਅਕਾਲ।
ਮੈਂ ਹੈਲਪ ਕਰਾਂ ਕੋਈ? ਹੈਲਪ -ਹੈਲਪ-ਹੈਲਪ ਕਰਾ ਕੋਈ ਹੈਲਪ ਛੋਟੀ -ਮੋਟੀ।
ਹਾਂਜੀ -ਹਾਂਜੀ, ਹੈਲਪਲਾਈਨ ਪਰ ਤੁਸੀਂ ਤਾਂ ਗ਼ਲਤ ਓਪਸ਼ਨ ਦੰਨੇ ਓ।
ਨਹੀਂ- ਨਹੀਂ, ਨਾ ਫੇਰ ਜੇ ਮੈਂ ਹੈਲਪ ਕਰਤੀ ਫੇਰ ਇਨਾਮ ਗਿਆ।
ਲੈ! ਐਵੇ ਕਿਵੇਂ।
ਹਾਂ ਫਿਰ ਲਾਓ ਦਿਮਾਗ, ਹੁਣ ਤਾਂ ਮੈਂ ਤੋੜ ਕੇ ਵੀ ਦੱਸਤਾ ਵੀ ਤੋੜ ਕੇ ਤੋੜ ਕੇ ਲਾ ਸਕਦੇ ਆ।
ਅ -ਕਾ-ਲ, ਅ -ਕਾ-ਲ ਅਕਾਲ ਦਾ ਮਤਲਬ ਹੁੰਦਾ- ਜੋ ਸਮੇ ਜਾਂ ਮੌਤ ਤੋਂ- ਜਿਹੜਾ ਸਮੇ ਦਾਂ ਹੁਣ ਦੱਸ ਤਾਂ ਰਹੀ ਆ ਮੈਂ।
ਹਾਂ ਹਾਂ ਹ ਹ
ਜਿਹੜਾ ਸਮੇ ਜਾਂ ਮੌਤ ਤੋਂ ਪਰੇ ਹੋਵੇ।
ਅੱਛਾ। ਗੂਗਲ ਬਾਬਾ ਖੁਲ ਗਿਆ ਏ ਮੈਨੂੰ ਲਗਦਾ।
ਨਹੀਂ ਗੂਗਲ ਬਾਬਾ ਮੈਂ ਨੀ ਖੋਲਿਆ ਹੈਗਾ, ਮੈਂ ਤੋੜ ਕੇ ਦੱਸ ਰਹੀ ਆਂ। ਅ ਕਾਲ, ਕਾਲ ਦਾ ਮਤਲਬ ਹੁੰਦਾ ਮੌਤ ਯਾਂ ਸਮਾਂ।
ਨਾ ਮੌਤ ਤਾਂ ਨੀ ਹੁੰਦਾ ਕਾਲ ਦਾ ਮਤਲਬ।
ਕਾਲ ਦਾ ਮਤਲਬ ਮੌਤ ਵੀ ਹੁੰਦਾ, ਕਾਲ।
ਮੈਨੂੰ ਲੱਗਦਾ ਹੈ ਜੀਵੇਂ ਗੂਗਲ ਬਾਬਾ ਓਪਨ ਹੋ ਗਿਆ ਹੈ।
ਨਹੀਂ ਵੀਰੇ! ਫੋਨ ਮੇਰਾ ਬਹੁਤ ਪਇਆ, ਹੱਦ ਹੈ। ਫੋਨ ਤਾਂ ਮੈਂ ਕਿੱਦਾਂ ਚਾਰਜ ਲਾ ਰੱਖਿਆ।
ਨਾ ਜਿਹੜੇ ਤੇ ਕਾਲ ਚੱਲਦੀ ਹੈ ਇਹਦੇ ਤੇ ਵੀ ਗੂਗਲ ਬਾਬਾ ਓਪਨ ਹੋ ਜਾਂਦਾ।
ਨਹੀਂ- ਨਹੀਂ -ਨਹੀਂ ਮੈਂ ਮੈਨੂੰ ਇਹਦਾ ਪਾਸਵਰਡ ਨਹੀ ਪਤਾ ਉੱਥੇ ਦਾ ਗੂਗਲ ਬਾਬੇ ਦਾ
ਅੱਛਾ! ਗੂਗਲ ਬਾਬੇ ਤੇ ਹੀ ਪਾਸਵਰਡ ਲਗਾ ਕੇ ਰੱਖਦੇ ਜੀ ਤੁਸੀਂ?
ਹਾਂਜੀ- ਹਾਂਜੀ, ਉਹ ਰਲ ਲ ਕੇ ਰੱਖਦੇ ਨੇ ਆਪਾਂ ਨੀ ਰੱਖਦੇ ਹੈਗੇ
ਅੱਛਾ, ਇਹ ਕਿਉਂ ਹੈ ਜੀ? ਕਿ ਕੋਈ ਹਿਸਟਰੀ ਨਾ ਚੈੱਕ ਕਰ ਲਵੇ।
ਹਾਂਜੀ -ਹਾਂਜੀ, ਕੀ ਪਤਾ?
ਚਲੋ ਵਧੀਆ ਗੱਲ ਹੈ ਜੀ, ਪਾਸਵਰਡ ਲਗਾਉਣਾ ਬਹੁਤ ਜ਼ਰੂਰੀ ਹੈ। ਇਸਦੇ ਨਾਲ ਇਹ ਆਪਣੀ ਇੱਕ ਪ੍ਰਾਈਵੇਸੀ ਹੈ ਜਿਸ ਨਾਲ ਕੋਈ ਆਪਣਾ ਫੋਨ ਦੇਖ ਨਹੀਂ ਸਕਦਾ ਹੈ।
ਅੱਛਾ
ਜੀ ਕੀ ਦੱਸਿਆ ਤੁਸੀਂ ਅਕਾਲ ਦਾ ਅਕਾਲ ਦਾ ਕੀ ਦੱਸਿਆ ਸੀਗਾ?
ਜੋ ਸਮੇਂ
ਹੁ
ਜਾਂ ਮੌਤ ਤੋਂ ਪਹਿਲਾਂ
ਅ
ਕੀ ਆ ਵੀਰੇ ਤੁਸੀਂ ਹਸੀਂ ਜਾਂਨੇ ੳ। ਜੋ ਸਮੇਂ ਜਾਂ ਮੌਤ ਤੋਂ ਪਰੇ ਹੋਵੇ
ਪਹਿਲਾਂ ਹੁਣ ਤਾਂ ਕਹਿੰਦੇ ਮੌਤ ਤੋਂ ਪਹਿਲਾਂ
ਹੱਦ ਹੈ ਤੁਸੀਂ ਹਸੀ ਜਾਨੇ ੳ ਤੁਸੀਂ ਨਾ ਮੇਰਾ ਕੋਂਫੀਡੈਂਸ ਲੈਵਲ ਲੋ ਕਰਦੇ ੳ ਹੱਸ ਕੇ ਮੈਂ ਕੁਸ਼ ਮੈਂ ਕੁਸ਼ ਮੈਸਿਜ ਪੜ੍ਹ ਰਹੀ ਸੀਗੀ ਹੁਣ ਤੁਸੀਂ ਫੇਜ ਵਨ ਵਿੱਚ ਵੀ ਕੰਮ ਕੀਤਾ ਹੋਣਾ ਇਸ ਲਈ ਜਿੇਨੇ ਫੇਜ ਵਨ ਵਿੱਚ ਆਗ ਇਨਕਮਿੰਗ ਹੋਣੀ ਜਿਨਾਂ ਦੇ ਤੋਂ ਹਾਂਜੀ ਹਾਂਜੀ ਉਹ ਮੈਮ ਦਸੀ ਜਾਂਦੇ ਨੇ ਨਾ ਥੋੜਾ ਜਿਆ
ਨਾ ਨਾ ਵਧੀਆ ਗੱਲ ਆ
ਤੁਸੀਂ ਹੋਰ ਜਨਰਲ ਨੌਲੇਜ ਦੋ ਤੇ ਹਰਿਆਣੇ ਦੀ ਹੱਦ ਬਾਰੇ ਤੁਸੀਂ ਦੱਸਿਆ ਨੀ
ਹਰਿਆਣੇ ਦੀ ਹੱਦ ਸਾਡੇ ਨੇੜੇ ਇਆ ਵੈਸੇ ਤਾਂ
ਅੱਛਾ ਇਹ ਮੈਂ ਇੱਕ ਨਵੰਬਰ ਉੱਨੀ ਸੌ ਛਿਆਠ ਨੂੰ ਹਰਿਆਣੇ ਦੀ ਹੱਦ ਹੋਈ ਸੀ।
ਹੱਦਬੰਤਿ।
ਹੱਦ ਬਨਦੀ।
ਹੱਦ ਬਣਦੀ ਹੈ ਨਾ ਹੱਦ ਦੇ ਵਿੱਚ ਫ਼ਰਕ।
ਸੀ ਇਹਦਾ ਕਾਰਨ ਕੀ ਸੀ।
ਕਾਰਨ ਇਹਦਾ ਮੇਨ ਹੈਗਾ ਸੀਗਾ ਭਾਸ਼ਾ ਦੇ ਆਧਾਰ ਦੇ ਉੱਤੇ।
ਮਤਲਬ। ਕਿ ਓ।
ਕਿਉਂਕਿ ਜਿਹੜੇ ਆਪਣੇ ਉਦੋਂ ਹੈਗੇ ਸੀਗੇ ਮਾਸਟਰ ਤਾਰਾ ਸਿੰਘ ਪ੍ਰੈਜੀਡੈਂਟ ਅੳ ਨਹੀਂ ਉਦੋਂ ਪ੍ਰੈਜੀਡੇਂਟ ਹੈਗੇ ਸੀ ਗੁਰਮੁਖ ਸਿੰਘ
ਗੁਰਮੀਤ ਸਿੰਘ
ਤੇ ਪੰਜਾਬ ਦੇ ਹੈਗੇ ਸੀਗੇ ਉਦੋਂ ਸੀ ਐਮ ਆਪਣੇ ਮਾਸਟਰ ਤਾਰਾ ਸਿੰਘ
ਦਾਰਾ ਸਿੰਘ
ਤਾਰਾ ਤਾਰਾ ਤੱ ਤੇ
ਤਾਰਾ ਸਿੰਘ ਇੱਕ ਗੱਲ ਪੁੱਛਾਂ ਤੁਹਾਨੂੰ ਏਨੀ ਨੌਲੇਜ ਕਿਵੇਂ ਆ
ਬੁੱਕਸ ਆਰ ਲਾਈਫ
ਤੁਸੀਂ ਬੀ ਐਡ ਕਰ ਰਹੇ ੳ ਨਾ।
ਜੀ।
ਬੀ ਐਡ ਦੇ ਵਿੱਚ ਇਹ ਸਭ ਅ ਇਨਫੋਰਮੇਸ਼ਨ।
ਨਹੀਂ ਇਹ ਨਾ ਇਹ ਅਲੱਗ ਤੋਂ ਜੀ ਕੇ ਪੜ੍ਹਨੀ ਪੈਂਦੀ ਆ ਜਨਰਲ ਨੌਲੇਜ।
ਮੈਨੂੰ ਵੀ ਪੜ੍ਹਾ ਦਿਆ ਕਰੋ ਗ਼ਰੀਬ ਨੂੰ।
ਜੀ ਪੜ੍ਹਾ ਦੇਨੇ ਆ ਕੋਈ ਗੱਲ ਨੀ। ਨੋਟਸ ਬਣੇ ਹੋਏ ਨੇ ਤੁਸੀਂ ਲੈ ਜਾਇਓ ਕਾਪੀ ਕਰ ਲਿਓ। ਪੜਦੇ ਓ ਏਵੇ। ਇਨਕਰੀਜ਼ ਯੂਅਰ ਲੈਂਗਵੇਜ ਐਂਡ।
ਭੈਣਜੀ ਤੁਸੀਂ ਪੰਜਾਬੀ 'ਚ ਗੱਲ ਕਰੋ, ਹੈਂ ਇੰਗਲਿਸ਼ ਨੋਟ ਅਲਾਉਡ।
ਅੱਛਾ, ਵਾਏ, ਵਾਏ ਨੋਟ।
ਬੀਕਾਜ਼, ਇਹ ਏ ਠੇਠ ਪੰਜਾਬੀ ਲਈ ਹੀ ਆ।
ਅੱਛਾ ਇਸ ਵਿਚ ਆਪਾ ਠੇਠ। ਪੰਜਾਬੀ ਅਗ ਅਗਰ ਮੈਂ ਠੇਠ ਪੰਜਾਬੀ ਦਾ ਕਈ ਸ਼ਬਦ ਏਹਾ ਜੇ ਬੋਲਾਂ, ਤੇ ਇਹਨਾਂ ਨੂੰ ਸਮਝ ਆ ਜਾਵੇਗਾ।
ਨਹੀਂ ਮੈਂ ਤੁਹਾਨੂੰ ਪੁੱਛੂੰਗੀ, ਕੀ ਇਹ ਚੀਜ ਇਹ ਕੀ ਚੀਜ਼ ਆ। ਤੁਸੀਂ ਹਾਂ ਤੁਸੀਂ ਠੇਠ ਪੰਜਾਬੀ ਬੋਲੋ ਮੈਨੂੰ ਵੀ ਪਤਾ ਲੱਗੇ, ਉਹਨਾਂ ਬਾਰੇ ਮੈਨੂੰ ਵੀ ਥੋੜੀ ਜਾਣਕਾਰੀ ਹੋਵੇ ਕਿ। ਕੀ ਵਰਡ ਹੈ, ਕੀ ਸ਼ਬਦ ਹੈ।
ਅੱਛਾ।
ਹਾਂਜੀ।
ਵੈਸੇ ਤੁਸੀਂ ਉਹ ਢਾਂਚਾ ਸ਼ਬਦ ਸੁਣਐ, ਢਾਂਚਾ।
ਢਾਂਚਾ-ਢਾਂਚਾ ਸੁਣਿਆ ਤੇ ਪੜ੍ਹਿਆ ਜ਼ਰੂਰ ਹੈ, ਬਟ ਮੈਨੂੰ ਇਹਦਾ ਮਤਲਬ ਨੀ ਪਤਾ।
ਵੈਸੇ ਲਾਓ, ਦੇਖੋ ਦਿਮਾਗ ਥੋੜਾ ਬਹੁਤਾ।
ਢਾਂਚਾ ਮਤਲਬ ਆਕਾਰ।
ਜੀ ਬਹੁਤ ਸਹੀ ਗੱਲ ਹੈ, ਕਿਸੇ ਚੀਜ਼ ਨੂੰ ਆਕਾਰ ਦੇਣਾ ਢਾਂਚਾ।
ਹਾਂਜੀ।
ਮੈਨੂੰ ਢਾਂਚਾ ਕਹਿ ਜਾਂਦਾ, ਪਿੰਡਾਂ ਦੇ ਸ਼ਬਦ ਓ। ਕੋਈ ਹੋਰ ਵੀ ਬਹੁਤ ਇਹੋ ਜਿਹੇ ਸ਼ਬਦ ਨੇ, ਜਾਂ ਤੁਸੀਂ ਉਹ ਹਾਕ ਸੁਣਿਆ ਹਾਕ।
ਹਾਕ ਮਤਲਬ ਕਿਸੇ ਨੂੰ ਹਾਕ ਮਾਰਨਾ
ਕੀ ਹਾਕ ਦਾ, ਕੀ ਮੀਨਿੰਗ ਆ
ਹਾਂਕ ਹਾ, ਆਵਾਜ਼ ਮਾਰਨੀ।
ਆਵਾਜ਼ ਇਹ ਨਾ ਹਾਕ ਸ਼ਬਦ ਆਇਆ ਕਿੱਥੋਂ, ਤੁਹਾਨੂੰ ਪਤਾ।
ਕਿੰਨੇ
ਹਾਕ ਤੇ ਇੱਕ ਗਾਹ -ਗਾਹ, ਸ਼ਬਦ ਹੈ ਨਾ ਗਾਹ
ਗਾਂਹ, ਮਤਲਬ ਅੱਗੇ ਜਾਣਾ। ਅੱਗੇ ਵਧਣਨ।
ਨਹੀ -ਨਹੀ ਉਹ ਅਗਾਂਹ ਹੋ ਗਿਆ, ਉਹ ਆੜਾ ਗੱਗੇ ਨੂੰ ਕੰੰਨਾ ਉੱਪਰ ਬੁੰਦੀ ਹਾ ਹਾ ਅਗਾਂ
ਹਾਂਜੀ
ਇਹ ਗਾਹ ਸ਼ਬਦ ਐ, ਗਾਹ ਜਿ ਹੋ ਗਿਆ ਨਾ ਗਾਹ ਪਾਇਆ
ਅੱਛਾ, ਇੰਨਾ ਗਾਹ ਕਿਉਂ ਪਾਇਆ, ਮਤਲਬ ਸ਼ੋਰ ਕਿਉਂ ਪਾਇਆ ਔ ਕੇ
ਬੱਸ ਇਹ ਸ਼ਬਦ ਤੁਹਾਨੂੰ ਪਤਾ ਸੁਣਿਆ- ਸੁਣਿਆ ਤਾਂ ਹੋਊਗਾ
ਇਹ ਮੈਂ ਸੁਣੇ ਨੇ, ਸਾਡੇ ਯੂਜ ਹੁੰਦੇ ਨੇ ਏ ਹੇ
ਕਿੱਥੋਂ ਆਇਆ ਏ ਗਾਹ ਸ਼ਬਦ, ਆਪਣੇ ਬੀ ਏ ਦੇ ਵਿੱਚ ਆਉਂਦਾ ਹੁੰਦਾ ਸ਼ਬਦ ਇਹ ਏ। ਫਾਈਨਲ ਈਅਰ 'ਚ ਪੜ੍ਹਿਆ ਹੋਣਾ ਤੁਸੀਂ, ਦਲੀਪ ਕੋਟਵਣਾ।
ਦਲੀਪ ਕੌਰਟਿਵਾਣਾ ਪੜਾਇਆ ਆਯਾ
ਫਾਈਨਲ ਈਅਰ ਚ ਆਂ, ਮੇਰਾ ਜੀਵਨ ਆਅ।
ਹਾਂਜੀ-ਹਾਂਜੀ।
ਬੁੱਕ ਸੀ ਉਹਨਾ ਦੀ, ਫਾਈਨਲ ਯੀਅਰ ਦੇ ਸਿਕਸਥ ਸੇਮਸਟਰ ਚ ਆਂ।
ਸਿਕ੍ਸਥ ਸੈਮੈਸਟਰ ਦੀ।
ਹਮ ਇਹੋ ਹਮਾਰਾ ਜੀਵਨ ਆ, ਜਿਨਾਂ ਕਰਕੇ ਉਹਨਾਂ ਨੂੰ ਸਾਹਿਤਕ ਅਕਾਦਮੀ ਪੁਰਸਕਾਰ ਮਿਲਿਆ ਸੀ।
ਹਾਂਜੀ- ਹਾਂਜੀ
ਪਚਿਆ ਆਉਂ ਹੁੰਂਦਾ ਸ਼ਬਦ, ਕਿਤੇ ਗਾਹ ਸ਼ਬਦ
ਗਾਹ ਸ਼ਬਦ
ਹੂ ਕੀ ਇਹਦਾ, ਕੋਈ ਮੀਨਿੰਗ ਐ
ਕਿਵੇਂ
ਮੀਨਿੰਗ ਮੀਨਿੰਗ ਕੀ ਹੈਦਾ ਮਾ
ਮੀਨਿੰਗ ਇਹਦੇ ਮਤਲਬ ਇਹੀ ਹੈ, ਕਿ ਇਹਨਾ ਗਾਹ ਕਿਉਂ ਪਾਇਆ ਸ਼ੋਰ ਕਿਉਂ ਪਾਇਆ।
ਅੱਛਾ ਇਹ ਦੱਸੋ ਕਿ ਬ ਆਏ ਕਿੱਥੋਂ
ਇਹ ਨੀ ਮੈਂ ਦੱਸ ਸਕਦੀ ਇਹ ਮੈਨੂੰ ਪਤਾ ਨਹੀਂ
ਅੱਛਾ ਇਹ ਨਾ ਜ ਆਪਣੇ ਪਹਿਲਾਂ ਕਿਵੇਂ ਉਹ ਜਿਮੀਦਾਰੀ ਸਿਸਟਮ ਹੁੰਦਾ ਸੀਗਾ ਯਾਰ ਪੁਰਾਣੇ ਸਮੇਂ 'ਚ ਉਦੋਂ ਜਿੱਥੇ ਇੱਕ ਪਿੰਡ ਦੀ ਕੋਈ ਸ਼ਾਮਲਾਟ ਜਾਂ ਕੋਈ ਐ ਜ ਜਗ੍ਹਾ ਹੁੰਦੀ ਸੀਗੀ।
ਹਾਂਜੀ -ਹਾਂਜੀ
ਉਥੇ ਖੜਕੇ ਜਦੋਂ ਮਤਲਬ ਇਹ ਇੱਕ ਹਾਕ ਤੇ ਇੱਕ ਗਾਂ ਇਹ ਉਥੋਂ ਸ਼ਬਦ ਚਦੇ ਹੋਏ ਨੇ ਉਦੋਂ ਨਾ ਤੇ ਜਿਹੜੀ ਆਪਣੀ ਮਤਲਬ ਕਿ ਜਮੀਨ ਦੀ ਉਹ ਜਿੰਨੀ ਫਸਲ ਹੁੰਦੀ ਹੀਗੀ। ਉਹ ਖੜ ਕੇ ਉੱਥੇ ਮਤਲਬ ਫਸਲ ਨੂੰ ਲੈ ਕੇ ਹੱਕਾਂ ਮਾਰੀ ਜਣ ਸੀਗੀਆਂ ਕਿ ਕੀ ਦਾ ਕਿੰਨਾ ਪ੍ਰਸੈਂਟਜ ਆ ਤੇ ਕਿਹਨੂੰ ਕਿੰਨਾ ਪ੍ਰਸੈਂਟ ਮਿਲੂ ਕਿਹਨੂੰ ਕਿੰਨਾ ਪ੍ਰਸੈਂਟ
ਜਿਵੇਂ ਅੱਜ ਕੱਲ੍ਹ ਜਿਹੜੀ ਚੀਜ਼- ਜਿਹੜੀ ਚੀਜ਼ ਦੀ ਅੱਜ ਕੱਲ੍ਹ ਬੋਲੀ-ਬੋਲੀ ਕਹਿ ਦਿੰਦੇ ਨੇ ਵੀ ਬੋਲੀ ਲੱਗ ਰਹੀ ਏ।
ਕਹਿ ਸਕਦੇ ਹਾਂ ਵੈਸੀ ਬੋਲੀ ਇੱਕ ਡਿਫਰੈਂਟ ਵਾ ਨਾ
ਹਾਂਜੀ ਇਹ ਤਾਂ ਅੱਜ ਕੱਲ੍ਹ ਦੀ ਜਨਰੇਸ਼ਨ
ਉਹ ਆਵਾਜ਼ ਮਾਰਨੀ ਬਸ ਗਾਂਹ ਉਥੋਂ ਖੜ ਕੇ ਸਾਰਿਆਂ ਨੂੰ ਆਵਾਜ਼ ਮਾਰਨੀ। ਪਿੰਡ ਮਤਲਬ ਦੂਰ ਤੱਕ ਅਗਾਂਹ ਹੋਵੋ ਲਾਊਡ ਕਾਫ਼ੀ ਲਾਊਡ ਬੋਲਣਾ
ਜ਼ਿਆਦਾ ਉੱਚੀ ਬੋਲਣਾ ਜਿਵੇਂ ਲੋਕੀ ਖੜੇ ਨੇ।
ਹੂੰ ਕਿਉਂਕਿ ਇਕੱਠ ਦੇ ਵਿੱਚ ਹੁਣ ਨੋਰਮ ਤਾਂ ਸੁਣ ਨਹੀਂ ਸਕਦੇ।
ਸੁਣ ਨਹੀਂ ਸਕਦੇ।
ਹੂੰ ਉਹੀ ਜੇ ਉਹ ਉੱਚੀ ਬੋਲਿਆ ਜਾ ਉਹਨੂੰ ਗਾ ਕਿਹਾ ਜਾਂਦਾ।
ਠੀਕ ਹੈ -ਠੀਕ ਹੈ ਸਮਝ ਗਈ।
ਹੂੰ ਕਿਉਂਕਿ ਪਹਿਲਾਂ ਜਿੰਮੇਵਾਰੀ ਸ ਬਾਏ ਮੰਨ ਕੇ ਚੱਲੋ ਕੇ ਦੋ ਬਾਏ ਤਿੰਨ ਦਾ ਹੁੰਦਾ ਸੀਗਾ ਸਿਸਟਮ
ਹਾਂਜੀ- ਹਾਂਜੀ
ਬਹੁ ਹੀ ਜਿਆ ਲਾ ਲਓ ਕਿ ਦੋ ਜ਼ਿਆਦਾਤਰ ਉਹਨਾਂ ਨੇ ਤੇ ਆਪਣੇ ਮਾਲਕ ਜਾਂ ਜਿਹੜੇ ਗਰੀਬ ਵਰਗ ਉਹਨਾਂ ਨੇ ਇੱਕ ਹਿੱਸੇ ਹੀ ਆਉਂਦਾ ਸੀਗਾ।
ਹਾਂਜੀ -ਹਾਂਜੀ
ਹੂੰ ਪੜ੍ਹਿਆ ਹੋਣਾ ਤੁਸੀਂ ਜਾਂ ਹਿਸਟਰੀ ਹੋਣੀ ਤੁਹਾਡੇ ਕੋਲ
ਹਿਸਟਰੀ ਨਹੀਂ ਸੀ ਮੇਰੇ ਕੋਲੋ ਮੇਰੇ ਕੋਲੋ ਸੋਸ਼ੋਲੋਜੀ ਸੀਗੀ। ਮੇਰੇ ਕੋਲ ਹਿਸਟਰੀ ਨਹੀਂ ਸੀ ਹਾਂ ਸੋਸ਼ੋਲੋਜੀ ਬਾਰੇ ਤਾਂ ਮੈਨੂੰ ਥੋੜਾ ਪਲੱਸ ਟੂ ਤੱਕ ਤਾਂ ਹੈਗੀ ਸੀ ਪ ਕਿਉਂਕਿ ਪੋਲੀਟੀਕਲ ਸੀਗਾ ਉਸ ਟਾਈਮ ਤਾਂ ਪੋਲੀਟੀਕਲ 'ਚ ਵੀ ਸੀ। ਉਸ ਵੇਲੇ ਤਾ ਸੀ ਹਾਂਜੀ- ਹਾਂਜੀ। ਚਲੋ ਫੇਰ ਕਰਦੇ ਆਪਾਂ ਠੀਕ ਹੈ ਜੀ।